ਕੀ ਸੀ।
ਹਾਂਜੀ ਸਸ ਸ੍ਰੀ ਕਾਲ, ਕੀ ਹਾਲ ਹੈ ਠੀਕ ਹੋ।
ਬਸ ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਹਾਂ ਵਧੀ
ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਠੀਕ ਹੈ ਸਭ ਵਧੀਆ ਹਾਂਜੀ ਬਿਲਕੁਲ ਬਿਲ ਬਸ ਹੋ ਗਈ ਰੋਟੀ ਪਾਣੀ ਹੋ ਗਿਆ ਸਾਰਾ ਕੁਛ ਹਮ।
ਸੀਗਾ ਕਿ ਤੁਸੀਂ ਭੱਲੇ ਬਣਾਦੇ ਹੋ ਨਾ ਤੁਹਾਡੇ ਭੱਲੇ ਬੜੇ ਸਵਾਦ ਹੁੰਦੇ ਨੇ। ਤੇ ਮੈਨੂੰ ਬਣਾਦੇ ਹੋ।
ਅੱਛਾ ਬਸ ਕੁਛ ਖਾਸ ਨੀ ਯਾਰ ਅਹ ਆਪਣੀ ਜਿਹੜੀ ਚਿੱਟੀ ਵਾਲੀ ਦਾਲ ਹੁੰਦੀ ਹੈ ਨਾ ਮਾਂ ਦੀ। ਮਾਂ ਤੋਈ ਦਾਲ ਹੁੰਦੀ ਹੈ ਹਨਾ ਤੇ ਇੱਕ ਕ ਟੋਰੀ ਉਹ, ਉਹ ਲੈ ਲੀ। ਤੇ ਉਸਨੂੰ ਰਾਤੀ ਭਿਗੋ ਦੀ ਭਿਗੋ ਕੇ ਅੱਜ ਕੱਲ੍ਹ ਤੇ ਗਰਮੀ ਵੀ ਬਹੁਤ ਐ ਨਾ ਜਿਵੇਂ ਤੇ ਦਾਲ ਭਿਗੋ ਕੇ ਨਾ ਬਸ ਰਾਤੀ ਭਿਗੋਈ ਸਾਰਾ ਦਿਨ ਭਿਗਉਣ ਦੀ ਲੋੜ ਨਹੀਂ ਹੈ ਖਾਲੀ। ਰਾਤੀ ਭਿਗਾਉਣ ਤੋਂ ਬਾਦ ਨਾ ਅਹ ਸਵੇਰੇ ਆਪਣਾ ਪੀਸ ਲਈ ਉਹਨੂੰ। ਠੀਕ ਐ, ਪੀਸ ਕੇ ਉਹਦੇ ਵਿੱਚ ਥੋੜ੍ਹੀ ਜਿਹੀ ਭਾਵੇਂ ਸੋਗੀ ਪਾ ਲਈ, ਥੋੜ੍ਹਾ ਜਾ ਜ਼ੀਰਾ ਪਾ ਲਈ ਥੋੜ੍ਹਾ ਜਿਹਾ ਨਮਕ ਪਾ ਲਈ, ਉਹਨੂੰ ਫੇਰ ਘੰਟਾ ਡੇਢ ਘੰਟਾ ਰੱਖ ਦੇ ਭਿਕਾਉਣ ਤੋਂ ਬਾਅਦ।
ਅੱਛਾ ਜੀ।
ਹਾਂਜੀ ਹਾਂ, ਭਿਗਾਉਣ ਤੋਂ ਬਾਅਦ ਰੱਖਣ ਤੋਂ ਬਾਅਦ ਨਾ ਬਸ ਇੱਕ ਚਮਚ ਹੀ ਪਾਈ ਖਾਲੀ, ਕੜਾਹੀ ਵਿੱਚ ਤੇਲ ਗਰਮ ਕਰਕੇ ਰਿਫਾਈਡ ਵਗੈਰਾ ਕਰਕੇ, ਬਸ ਚਮਚ ਨਾਲ ਹੀ ਉਲਟਾ ਈ ਉਸੇ 'ਚ।
ਠੀਕ ਐ।
ਕਿਉਂਕਿ ਨਾ ਉਹ ਜਦੋਂ ਪਾਣੀ ਚ ਪਾਓਗੇ ਨਾ, ਤਾਂ ਬਹੁਤ ਕਾਫ਼ੀ ਵੱਡੇ ਵੱਡੇ ਹੋ ਜਾਂਦੇ ਨੇ, ਫੁੱਲ ਜਾਂਦੇ ਨੇ। ਬਸ ਅਗਰ ਤਾਂ ਦੇਖ ਉਸਸੀ ਟਾਈਮ ਖਾਣੇ ਹੈਗੇ ਆ, ਤੇ ਬਸ ਤਲ ਤਲ ਕੇ ਪਾਣੀ ਦੇ ਵਿੱਚ ਹੀ ਪਾਈ ਜਾਈ। ਠੀਕ ਐ, ਔਰ ਹਾਂ, ਔਰ ਅਗਰ ਬਾਈ ਚਾਂਨਸ ਰੱਖਣੇ ਐ, ਤੁਸੀਂ ਜਿਵੇਂ ਸ਼ ਮਤਲਬ ਇੱਕ ਦਿਨ ਪਹਿਲੇ ਤਲ ਲ, ਜਿਵੇਂ ਗੈਸਟ ਨੇ ਆਣਾ ਤੇ ਬੰਦਾ ਕਹਿੰਦਾਂ ਚੱਲ ਇੰਨੀ ਸਬਜ਼ੀ, ਰੋਟੀ ਟੀ ਬਣਾਉਣੀ ਸਭ ਕੁਛ ਕਰਨਾ, ਤੇ ਫੇਰ ਬੰਦਾ ਕਹਿੰਦਾ ਚੱਲ ਬਾਅਦ ਚੋਂ ਬਾਅਦ ਚੋਂ ਖਾ ਲਾਂਗੇ ਮਤ ਮੈਂ ਇੱਕ ਦੋ ਦਿਨ ਪਹਿਲਾਂ ਤਲ ਕੇ ਰੱਖ ਲੈਂਨੀ ਐ। ਤੇ, ਤਾਂ ਕਰਕੇ। ਤੇ ਫਿਰ ਤੁਸੀਂ ਇਹੀ ਕਰਨਾ, ਆਰਾਮ ਨਾਲ ਆਪਣਾ ਫਿਰ ਤਾਂ ਬੇਸ਼ੱਕ ਇੱਕ ਦੋ ਦਿਨ ਪਹਿਲਾਂ ਅਗਰ ਤੱਲੇ ਹੋਣ, ਤੇ ਉਹਨਾਂ ਨੂੰ ਇੱਕ ਏਅਰ ਟਾਈਟ ਡੱਬੇ 'ਚ ਨਾ ਬੰਦ ਕਰਕੇ ਰੱਖ ਦੇਣਾ ਫਰਿੱਜ 'ਚ।
ਉਹ ਫੇ ਜਦੋਂ ਖਾਣੇ ਹੋਣਗੇ ਤੇ ਥੋੜ੍ਹੇ ਜੇ ਪਾਣੀ ਗਰਮ ਕਰ ਲੈਣਾਂ, ਉਬਾਲ ਲੈਣਾ ਪਾਣੀ। ਪਾਣੀ 'ਚ ਉਬਾਲ ਕੇ ਅੱਧਾ ਪੌਣਾ ਘੰਟਾ ਨਾ, ਉਹਨਾਂ ਨੂੰ ਰੱਖ ਵਿੱਚ ਪਾ ਕੇ ਪਾਣੀ 'ਚ ਰੱਖ ਦੇਣਾ, ਉਹ ਬੜੇ ਸੋਫਟ ਹੋ ਜਾਣਗੇ ਫੇਰ। ਹਾਂ, ਪਾਣੀ ਚ' ਜ਼ਰੂਰ ਪਾ ਕੇ ਰੱਖੀ ਦੇ ਹੁੰਦੇ, ਨਾ ਤਾਂ ਹੀ ਸੋਫਟ ਹੁੰਦੇ ਨੇ ਨਹੀਂ ਤਾਂ ਫਿਰ ਹਾਰਡ ਹ ਹਾਰਡ ਰਹਿੰਦੇ ਨੇ ਫਿਰ ਬੜੇ। ਬਸ ਉਹ ਸੋਫਟ ਹੋ ਜਾਣਗੇ, ਤ ਫਿਰ ਉਹਨਾਂ ਨੂੰ ਬਸ ਐਵੇਂ ਪਾਣੀ ਨਾਲ ਨਾ, ਐਵੇਂ ਕਰਕੇ ਦੋਨੋ ਹੱਥਾਂ ਦੇ ਵਿੱਚ ਪਾ ਕੇ ਨਿਚੋੜ ਲੈਣਾ, ਨਿਚੋੜ ਕੇ ਕੱਢ ਲੈਣਾ। ਫਿਰ ਦਹੀਂ ਚ ਪਾ ਕੇ ਨਾ ਰੱਖਣਾ, ਕਿਉਂਕਿ ਉਹ ਨਾ ਦਹੀਂ ਸਾਰਾ ਸੋਕ ਲੈਂਦੇ ਨੇ।
ਹਾਂਜੀ, ਉਹ ਤਾਂ ਹੈ ਹੂੰ।
ਹੈਨਾ, ਤੇ ਬਸ ਦਹੀਂ 'ਚ ਪਾ ਕੇਂ ਨਾਲ ਦੀ ਨਾਲ ਤੇ ਨਾਲ ਦੀ ਨਾਲ ਸਰਵ ਕਰਦੇ ਰਹਿਣਾਂ। ਇੱਕ ਤਰਫ਼ ਇਮਲੀ ਦੀ ਚਟਨੀ ਬਣਾ ਦੇਣਾ, ਇੱਕ ਦੇ ਇੱਕ ਤਰਫ਼ ਹਰੀ ਚਟਨੀ ਥੋੜ੍ਹੀ ਜਿਹੀ ਨਾਲ ਬਣਾ ਲੈਣਾ, ਅੱਛੀ ਲੱਗਦੀ ਐ ਥੋੜ੍ਹੀ ਜੀ।
ਇਮਲੀ ਦੀ ਚਟਨੀ ਤਾਂ ਉਹ ਗੁੜ ਤੇ ਇਮਲੀ ਵਲੀ ਬਣਾਉਣੀ ਹੈਏ?
ਮੈਂ ਤਾਂ ਦੇਖੋਂ ਥੋੜ੍ਹਾ ਗੁੜ ਪਾਉਂਨੀ ਆ, ਥੋੜ੍ਹੀ ਚੀਨੀ ਪਾਉਂਨੀ ਆ‌। ਮੈਂ ਦੋਨੋ ਚੀਜ਼ਾਂ ਪਾਨੀ ਆ, ਹਾਂ ਦੋਨੋ ਇਕੁਅਲ ਪਾ ਲੈਂਨੀ ਆ। ਹਾਂ, ਮੈਂ ਇਮਲੀ ਘੰਟਾ ਡੇਢ ਘੰਟਾ ਭਿਗੋ ਦਿੰਨੀ ਆ। ਭਿਗੋ ਕੇ ਫਿਰ ਉਹਨੂੰ ਅੱਛੀ ਤਰ੍ਹਾਂ ਨਾ, ਇੱਕ ਤਾਂ ਨਾ ਉਹ ਪੂਰਾ ਫਿਰ ਜਦੋਂ ਭਿਗੋ ਦੋਗੇ ਨਾ, ਤੇ ਪੂਰਾ ਗੁੱਦਾ ਨਿਕਲ ਆਉਂਦਾ ਉਸਦਾ ਆਰਾਮ ਨਾਲ ਬਹੁਤ ਸੋਹਣਾ।
ਅੱਛਾ।
ਹਾਂ, ਅਗਰ ਨਹੀਂ ਭਿਗੋ ਗੇ ਨਾ, ਤਾਂ ਉਹ ਗੁਦਾ ਬਾਹਰ ਨੀ ਨਿਕਲੇਗਾ।
ਛਾਣ ਕੇ ਪਾਵਾ ਨਾ ਹਨਾ, ਇਮਲੀ ਜਾਂ ਇਮਲੀ ਨੂੰ ਛਾਣ ਕੇ ਪਾਵਾ ਨਾ।
ਹਾਂਜੀ ਹਾਂ ਹਾਂ ਬਿਲਕੁਲ, ਛਾਣ ਕੇ ਹੀ ਪਾਓਗੇ। ਥੋੜਾ ਜਿਹਾ ਪਾਣੀ ਜਿਆਦਾ ਪਾ ਲੈਣਾ ਨਾ। ਅਤੇ ਮਤਲਬ ਇੱਕ ਪੈਕਟ ਆਉਂਦਾ ਮੇਰੇ ਖਿਆਲ ਤੀਹ ਚਾਲੀ ਰੁਪਏ ਵਾਲਾ
ਅੱਛਾ।
ਹਾਂ, ਉਹਦੀ ਕਾਫ਼ੀ ਸਾਰੀ ਬਣ ਜਾਂਦੀ ਹੈ। ਫੇਿਰ ਮੈਂ ਤੇ ਪਤਾ ਕੀ ਕਰਦੀ ਹਾਂ, ਥੋੜੀ ਜਿਹੀ ਜਿਵੇਂ ਐਕਸਟਰਾ ਬਣਾ ਲੈਂਦੀ ਆ ਨਾ। ਬਣ ਜਾਂਦੀ ਹੈ ਤੇ ਮੈਂ ਤੇ ਇੱਕ ਡੱਬੀ 'ਚ ਪਾ ਕੇ ਨਾ, ਫਰਿੱਜ 'ਚ ਰੱਖ ਲੈਂਦੀ ਹਾਂ ਫਿਰ ਆਪਣੇ, ਫਿਰ ਮੇਰੇ ਕਿੰਨਾ ਕਿੰਨਾ ਚਿਰ ਚੱਲ ਜਾਂਦੀ ਹੈ ਫਿਰ ਪਤਾ ਫਿਰ ਪਤਾ ਫਿਰ ਨੈਕਸਟ ਟਾਈਮ ਬਣਾਓ, ਫਿਰ ਬੰਦਾ ਕਹਿੰਦਾ ਰੋਜ਼ ਉਹ ਚਟਨੀਆਂ ਨਹੀਂ ਬਣਾਉਣ ਆਉਂਦੀ, ਲਾਲ ਚਟਨੀ ਤਾਂ ਖ਼ਾਸ ਤੌਰ ਨਾਲ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ ਇਮਲੀ ਵਾਲੀ ਚਟਨੀ। ਨਹੀਂਦਾ। ਉਸ 'ਚ ਮਿਹਨਤ ਬਹੁਤ ਲੱਗਦੀ ਹੈ ਤੇ ਹਰੀ ਚਟਨੀ ਤਾਂ ਤੈਨੂੰ ਪਤਾ ਤਾਂ ਚੱਲ ਰੋਟੀ ਰੋਟੀ ਨਾਲ ਵੀ ਲੱਗ ਜਾਂਦੀ ਹੈ, ਉਹ ਤਾਂ ਕੋਈ ਚੱਕਰ ਨਹੀਂ ਹੈ। ਲਾਲ ਵਾਲੀ ਚਟਨੀ ਜਿਹੜੀ ਹੁੰਦੀ ਹੈ, ਇਹ ਭਲਿਆਂ ਵਾਸਤੇ ਹੀ ਚਾਹੀਦੀ ਹੁੰਦੀ ਹੈਗੀ ਹੈ। ਤੇ ਬਹੁਤ ਹੁੰਦੀ ਹੈ ਕੀ ਮੈਂ ਥੋੜ੍ਹਾ ਗੁੜ ਪਾਉਂਦੀ ਹਾਂ, ਥੋੜ੍ਹੀ ਚੀਨੀ ਪਾ ਲੈਂਦੀ ਹੈ। ਹਾਂ ਅਗਰ ਗੈਸਟ ਤੁਹਾਡੇ ਕੋਈ ਇਸ ਤਰ੍ਹਾਂ ਦੇ ਆ ਰਹੇ ਨੇ, ਕਿ ਮਤਲਬ ਥੋੜ੍ਹਾ ਅੱਛੀ ਡੈਕੋਰੇਟ ਕਰਨਾ ਜਾਂ ਕੁਛ ਹੈ। ਹੈਨਾ, ਉਸ 'ਚ ਥੋੜ੍ਹੇ ਜਿਹੇ ਆਪਣਾ ਇਸਦੇ ਖਰਬੂਜੇ ਦੇ ਬੀਜ ਆਉਂਦੇ ਨੇ, ਉਹ ਪਾਲੋ ਥੋੜੇ ਜਿਹੇ।
ਹਾਂ।
ਤੇ ਨਾਲ ਅਹ ਇੱਕ ਛੋਟਾ ਜਿਹਾ ਬਨਾਨਾ ਲੈ ਕੇ ਨਾ, ਕੇਲਾ ਲੈ ਬਰੀਕ ਬਰੀਕ ਕੱਟ ਕੇ ਨਾ ਉਸੇ 'ਚ ਪਾ ਦੋ। ਸਰਵ ਸਰਵ ਕਰਨ ਵੇਲੇ, ਅਦਰਵਾਈਜ਼ ਪਾ ਕੇ ਰੱਖਣੀ ਨੀ ਹੈ ਚਟਨੀ ਵਿੱਚ।
ਅੱਛਾ।
ਹਾਂ, ਬਸ ਜਿਸ ਟਾਈਮ ਤੁਸੀਂ ਭੱਲਿਆਂ ਨੂੰ ਸਰਵ ਕਰਨਾ ਤੁਹਾਡੇ ਘਰ ਗੈਸਟ ਆਏ ਹੋਏ ਨੇ ਅਤੇ ਬਸ ਉਸੀ ਟਾਈਮ ਇੱਕੋ ਕੇਲਾ ਲੈ ਕੇ ਬਰੀਕ ਬਰੀਕ ਕੱਟ ਕੇ ਤੇ ਉਸ ਚਟਨੀ ਦੇ ਵਿੱਚ ਪਾ ਕੇ ਰੱਖਦੋ। ਜਿਹਨੂੰ ਜਿੰਨੀ ਲੋੜ ਹੋਏਗੀ ਚਟਨੀ ਉੱਪਰੋਂ ਪਾ ਲਏਗਾ ਫਿਰ।
ਠੀਕ ਹੈ, ਠੀਕ ਹੈ।
ਅਛੀ ਬਣ ਜਾਂਦੇ ਆ ਇਸ ਤਰ੍ਹਾਂ, ਮੈਂ ਤੇ ਇਸ ਤਰ੍ਹਾਂ ਹੀ ਬਣਾਉਂਦੀ, ਤੁਹਾਡਾ ਕੋਈ ਬਣਾਉਣ ਦਾ ਤਰੀਕਾ ਹੈ ਜਾਂ ਕੁਛ ਅਲੱਗ ਤਰੀਕਾ ਹੈ
ਚਟਨੀ ਬਣਾਉਣ ਦਾ?
ਨਹੀਂ, ਪੱਲੇ ਬਣਾਉਣ ਦਾ।
ਪੱਲੇ ਮੈਂ ਬਨਾਉਦੀ ਹਾਂ ਮੇਰੇ ਨਾ ਉਹ ਬਣ ਜਾਂਦੇ ਆ, ਸਖਤ ਸਖਤ ਜਿਹੇ
ਕੀ ਬਣਦੇ ਨੇ, ਸਖਤ ਬਣਦੇ ਨੇ। ਅੱਛਾ।
ਔ ਜਿਹੇ ਨੀ ਹੁੰਦੇ ਜਿਵੇਂ, ਵਧੀਆ ਨੀ ਲੱਗਦੇ।
ਤੁਸੀਂ ਕੁਛ ਨਹੀਂ, ਮੈਂ ਤੁਹਾਨੂੰ ਦੱਸ ਰਹੀ ਹਾਂ ਨਾਲ ਦੀ ਨਾਲ। ਜਿਵੇਂ ਤੁਸੀਂ ਅਹ ਸਵੇਰੇ ਤਲਦੇ ਪਏ ਹੋ, ਤੁਸੀਂ ਦੁਪਹਿਰੇ ਖਾਣੇ ਹੈ। ਹਨਾ, ਤੇ ਫਿਰ ਨਾਲ ਦੀ ਨਾਲ ਪਾਣੀ 'ਚ ਪਾ ਦੋ।
ਅੱਛਾ।
ਹਾਂ ਜਿਹੜਾ ਸਿੰਪਲ ਪਾਣੀ ਹੁੰਦਾ ਨਾ, ਤਾਜ਼ਾ ਫਿਲਟਰ ਦਾ ਐਵੇਂ ਇੱਕ ਪਤੀਲੇ 'ਚ ਪਾਾਲੋ ਤੇ ਉਸ 'ਚ ਤਲ ਕੇ ਕੱਢੀ ਪਾਈ ਜੋ ਓਸ ਵਿੱਚ ਹੀ। ਤੇ ਉਸ ਟਾਈਮ ਕਿੰਨੇ ਲੱਗਦੇ, ਜਾਣਗੇ ਤੁਹਾਣੇ ਦਸ, ਬਾਰਾਂ, ਤੇਰਾਂ, ਚੌਦਾਂ ਲੱਗ ਜਾਣਗੇ ਭੱਲੇ, ਅਗਰ ਦੋ ਦੋ ਵੀ ਫੈਮਲੀ ਤਿੰਨ- ਤਿੰਨ ਖਾ ਲੈਣਗੇ, ਕਿੰਨੇ ਕੁ ਖਾ ਲਏਗਾ ਕੋਈ, ਹਨਾ ਤੇ ਜਿਹੜੇ ਬਾਕੀ ਜੇ ਰਹਿ ਜਾਣਗੇ, ਉਹਨਾਂ ਨੂੰ ਫਰਿਜ ਚ ਪਾ ਕੇ, ਡੱਬੇ ਚ ਪਾ ਕੇ ਰੱਖ ਦੋ ਉਹ ਪਾਣੀ ਚ, ਨਾ ਪਾ ਕੇ ਰੱਖਣਾ ਨਹੀਂ ਤਾਂ, ਉਹ ਉੱਲੀ ਲੱਗ ਜਾਣਗੇ, ਬੇਕਾਰ ਹੋ ਜਾਣਗੇ ਉਹ ਨਾ ਉਹ ਬਸ, ਫਿਰ ਉਹ ਵੈਸੇ ਹੀ ਰੱਖ ਦੋਗੇ ਤੁਸੀਂ ਤੇ ਫਿਰ ਉਹ ਜਦੋਂ ਵੀ ਖਾਣੇ ਹੋਣਗੇ, ਤਦੋਂ ਗਰਮ ਪਾਣੀ ਚ ਪਾ ਲੈਣਾ, ਘੰਟਾ ਦੋ ਘੰਟੇ ਪਹਿਲਾਂ ਦੋ ਘੰਟੇ ਪਹਿਲਾਂ ਪਾ ਕੇ ਗਰਮ ਪਾਣੀ ਚ, ਉਹ ਰੱਖ ਲੈਣਾ, ਉਹ ਇੰਨੇ ਸੋਫਟ ਹੋ ਜਾਂਣਗੇ ਮੈਨੂੰ ਲੱਗਦਾ ਤੁਸੀਂ ਪਾਣੀ 'ਚ ਨਹੀਂ ਪਾਉਂਦੇ ਹੋਗੇ, ਤਾਂ ਹੀ ਹਾਰਡ ਬਣਦੇ ਹੋਣਗੇ, ਤੁਹਾਡੇ ਹੈ ਨਾ
ਪਤਾ ਨਈ, ਕਿਉਂ ਮੇ ਨਾ ਉਹ ਸਹੀ ਨਈ ਬਣਦੀ, ਕਈ ਵਾਰ ਕੋਈ ਚੀਜ਼ ਹੁੰਦੀ ਹੈ, ਨਾ ਜਿਹੜੀ ਬੰਦੇ ਦੀ ਸਹੀ ਬਣਦੀ ਨਈ, ਜਿਨੀ ਮਰਜ਼ੀ ਕੋਸ਼ਿਸ਼ ਕੁਛ ਗੱਲ, ਕਈ ਵਾਰ ਹੋ, ਜਾਂਦਾ ਜਿਵੇਂ ਮੈਂ, ਡੋਸਾ ਬਣਾਣੀ ਆ ਨਾ, ਸਹੀ ਨਈ ਬਣਦਾ ਬੜੀ ਵਾਰ ਬਣਾਇਆ ਆ ਮੇਰਾ ਕਦੀ ਹੋ ਜਿਹੜਾ ਚਿਪਕੀ ਜਾਂਦਾ ਨਾਲ, ਜਾਣੀ ਕਿ ਉਹ ਜਿਵੇਂ, ਉਤਰ ਜਾਂਦਾ ਨਾ ਤਵੇ ਤੋਂ, ਆਰਾਮ ਨਾਲ ਉਹ ਨੀ ਹੁੰਦਾ
ਅ ਤੁਸੀਂ ਨਾ ਨੋਨ ਸਟਿਕ ਤਵੇ ਤੇ, ਹੀ ਬਣਾਉਂਦੇ ਹੋ?
ਹਾਂਜੀ -ਹਾਂਜੀ।
ਤੇ ਨੋਨ ਸਟਿਕ ਤਵੇ ਤੇ ਨਾ, ਕਦੀ ਮਤਲਬ ਜਦੋਂ ਤੁਸੀਂ ਬਣਾਣਾ, ਹੈ ਡੋਸਾ ਤੇ ਉਸ ਤੇ ਪਾਣੀ ਦੀ ਛਿੱਟਾ, ਮਾਰ ਕੇ ਨਾ ਪੌਣੇ ਨਾਲ, ਸਾਫ਼ ਕਰ ਲੈਣਾ
ਅੱਛਾ ਜੀ।
ਕਦੀ ਨਹੀਂ, ਚਿਪਕੇਗਾ ਨਾਲ
ਠੀਕ ਹੈ, ਵੈਸੇ ਮੈਂ ਕਰਦੀ ਤਾਂ ਐਵੇਂ ਹੀ, ਪਤਾ ਨਈ ਤਾਂ ਵੀ, ਚਿਪਕ ਜਾਂਦਾ ਫੇਰ ਉਹ ਤੇਲ ਜਿੰਨਾ ਮਰਜ਼ੀ ਘਿਓ ਪਾਈ, ਜਾਓ ਤਾਂ ਵੀ ਉਹ
ਤੇ ਤੁਸੀਂ, ਜਿਹੜੀ ਦਾਲ ਔਰ ਚਾਵਲ ਹੈਗੇ ਹੈ, ਡੋਸਾ ਬਣਾਉਣ ਵਾਸਤੇ, ਉਹ ਇਕੁਅਲ ਪਾਉਂਦੇ ਹੋ ਕਿਵੇਂ ਕਰਦੇ ਹੋ?
ਨਹੀਂ ਮੈਂ ਤਾਂ ਕੀ ਕਰਦੀ ਹਾਂ, ਕਈ ਵਾਰ ਹੁਣ ਅੱਜ -ਕੱਲ ਉਹ ਸੂਜੀ ਦਾ, ਡੋਸਾ ਬਣਦਾ ਨਾ
ਅੱਛਾ।
ਸੂਜੀ ਦਹੀ ਦਾ, ਉਹ ਬਣਾ ਲੈਂਦੀ ਆ
ਉਹ ਠੀਕ, ਬਣਦਾ ਤੁਹਾਡੇ ਤੋਂ
ਓਹੀ ਨਈ ਬਣਦਾ ਨਾ, ਉਹੀ ਤਾਂ ਕਹਿ ਰਹੀ ਆਂ ਨਾ
ਅੱਛਾ, ਉਹ ਵਾਲਾ ਨਹੀਂ ਬਣਦਾ, ਤੁਸੀਂ ਦਹੀਂ ਨਹੀਂ, ਪਾਉਦੇ ਉਸ ਚ
ਪਾਨੀਂ ਹਾਂ ਮ
ਮੇਰਾ ਤੇ ਬਹੁਤ ਅੱਛਾ ਬਣਦਾ, ਮੈਂ ਤੇ ਦਹੀਂ ਪਾਨੀਂ ਹਾਂ, ਕਦੀ ਵੀ ਨੀ ਮੇਰਾ ਤੇ
ਹਜੇ ਕਿ ਮੈ ਸਭ ਕੁਛ ਨ ਬਣਦਾ ਇਹ ਨੀ ਗੰਦਾ, ਡੋਸਾ।
ਅੱਛਾ, ਤੁਸੀਂ ਮਤਲਬ ਸਬਜ਼ੀਆਂ ਵਿੱਚ ਕੱਟ ਕੇ ਪਾਉਂਦੇ ਹੋ, ਸੂਜੀ ਦੇ ਵਿੱਚ
ਨਹੀਂ- ਨਹੀਂ ਇਡਲੀ ਵੀ ਇਡਲੀ ਵਾਲੇ ਕਿ ਡੋਸਾ
ਡੋਸੇ ਵੇਲੇ, ਮਤਲਬ ਡੋਸਾ ਕਹਿ ਲਉ, ਭਾਵੇਂ ਪੂੜਾ ਟਾਈਪ ਕਹਿ ਲਉ, ਸਵਾਦ ਲੱਗਦਾ ਨਾ
ਚੀਲਾ ਤਾਂ ਅਲੱਗ ਹੋ ਜਾਂਦਾ, ਨਾ ਚੀਲਾ ਤਾਂ ਅਲਗ ਹੋ ਜਾਂਦਾ, ਡੋਸਾ ਜਿਵੇਂ ਆਪਾਂ ਡੋਸਾ, ਇਹ ਬਣਾਉਦੇ ਹਾਂ ਦਾਲ ਚਾਵਲਾਂ ਵਾਲਾ
ਹਾਂਜੀ, ਹਾਂਜੀ- ਹਾਂਜੀ ਅੱਛਾ, ਅੱਛਾ- ਅੱਛਾ ਅੱ ਵੈਸੇ ਤਾਂ ਦਹੀਂ ਪਾਲੋ ਨਾ ਤੇ, ਕਦੀ ਚਿਪਕਦਾ ਨਹੀਂ ਵੈਸੇ ਪਤਾ ਨਈ, ਕਿਉਂ ਤੁਹਾਡਾ, ਕਿਉਂ ਚਿਪਕ ਜਾਂਦਾ ਮੈਨੂੰ
ਆਈ ਡੀਆ ਨਹੀਂ ਸੀ।
ਹਾਂ
ਕਦੀ ਬਣਾਉਣਾ ਨਾ ਫਿਰ ਯ ਤੇ ਮੈਨੂੰ ਬੁਲਾ ਲੈਣਾ ਫਿਰ। ਆ ਜਾਵਾਂਗੀ ਜਾਂ ਵੀਡੀਓ ਕਾਲ ਕਰ ਲੈਣਾ ਹਨਾ। ਤੇ ਚਲੋ ਮੈਂ ਤੁਹਾਨੂੰ ਦੱਸ ਦਾਂਗੀ।
ਹਾਂਜੀ।
ਤਾਂ ਮੈਂ ਤਾਂ ਜਿਵੇਂ ਚੀਲਾ ਬਣਾਉਂਦੀ ਹ ਨਾ ਕਿਉਂਕਿ ਮੇਰੇ ਘਰ ਤਾਂ ਸਵੇਰੇ ਪਰਾਂਠੇ ਪਰੁੰਠੇ ਨਹੀਂ ਚੱਲਦੇ ਨਾ। ਤੇ ਮੈਂ ਤੇ ਫਿਰ ਉਹੀ ਬਣਾਉਂਦੀ ਹੈਗੀ ਹਾਂ, ਜ਼ਿਆਦਾਤਰ ਹੁਣ ਇਹ ਕਿਉਂਕਿ। ਦਿਨਾਂ ਵਿੱਚ ਨਾ ਕੋਈ ਫਰੂਟ ਨੀ ਹੁੰਦਾ ਕੁਛ ਨੀ ਹੁੰਦਾ ਤੇ ਸਾਡੇ ਘਰ ਕੋ। ਉਹੀ ਸਾਰਾ ਖਾ ਲੈਂਦੇ ਨੇ ਸਾਰੇ ਚੀਲਾ ਹੀ ਖਾਂਦੇ ਨੇ, ਫਿਰ ਉਸ ਚ ਥੋੜ੍ਹੀ ਜਿਹੀ ਗਾਜਰ ਬਰੀਕ ਬਰੀਕ ਕਰਕੇ। ਕੇ ਦੋਸਤ ਕਟ ਲਾਂਗੀ ਅੱਧੀ ਸ਼ਿਮਲਾ ਮਿਰਚ। ਪਾ ਲਾਂਗੀ ਇੱਕ ਅੱਧਾਂ ਪਿਆਜ ਪਾ ਲਾਂਗੀ ਦਹੀਂ ਪਾ ਕੇ ਬਸ ਉਹਨੂੰ ਸਾਰਾ ਕੁਛ। ਪਾ ਕੇ ਬਸ ਉਸਦੇ ਨਾਲ ਹੀ ਬਣਾ ਲੈਂਣੇ ਹਾਂ। ਐਵੇਂ ਬਣਦਾ ਫਿਰ ਮੇਰਾ ਹੂੰ।
ਕਰਕੇ ਦੇਖਾਂਗੀ ਕੋਸ਼ਿਸ਼ ਕਰਾਂਗੀ।
ਤੁਸੀਂ ਕਰ ਲੈਣਾ ਨਾ ਉਸ ਟਾਈਮ ਕਰਨਾ ਅਗਰ ਤੁਹਾਨੂੰ ਲੱਗਦਾ ਮੈਨੂੰ ਉਸ ਟਾਈਮ ਤੁਸੀਂ। ਕੋਲ ਕਰ ਲੈਣਾ ਜਾਂ ਵੀਡੀਓ ਕੋਲ ਕਰ ਲੈਣਾ। ਹਾਂ ਵੀਡੀਓ ਕਲ ਕਰ ਪਤਾ ਲੱਗ ਜਾਏਗਾ ਥੋੜਾ ਜਿਹਾ ਗਾਈਡਇੱਕ ਆਈ।
ਹਾਂ ਹਾਂਜੀ ਬਹੁਤ ਤੁਹਾਨੂੰ ਨਾਲ। ਹਾਂ ਹਾਂ ਤੁੂੰਹਾਨੂ ਨਹੀਂ ਤੇ, ਤੁਹਾਨੂੰ ਕਹਿਣ ਗੇ ਤੁਸੀਂ ਨਾਲ ਨਾਲ ਬਣਾਓ ਅਸੀਂ ਖਾਂਦੇ।
ਹਾਂ। ਹਾਂ ਅਰੇ ਅਰੇ, ਅਸੀ ਘੜੀ ਗੱਲ ਹੈਗੀ ਆ ਉਹ ਤਾਂ ਕੋਈ ਗੱਲ ਨਹੀਂ ਆ। ਮੈਂ ਬਣਾ ਕੇ ਦੇ ਦਾਂਗੀ ਕੋਈ ਐਡੀ ਗੱਲ ਨਹੀਂ ਹੈ ਤੁਸੀਂ ਖਾਣ ਵਾਲੇ ਬਣੋ। ਥੋੜੀ ਗਰਮੀ ਘੱਟ ਜਾਏ ਫਿਰ ਮੈਂ ਬਣਾ ਦਵਾਂ ਕੋਈ ਗੱਲ।
ਹਾਂ ਨਹੀਂ ਹਜੇ। ਇਹਨਾਂ ਨੂੰ ਨਾ ਕਹਿੰਦੇ ਤੂੰ ਉਹਨਾਂ ਕੋਲੋਂ ਪੁੱਛ ਕੇ ਬਣਾਈ ਉਹ ਬਹੁਤ ਸਵਾਦ ਬਣਾਂਦੇ ਨੇ। ਤੇ ਮੈਂ ਕਿਹਾ ਚੱਲ ਮੈਂ ਫੋਨ ਕਰਕੇ ਪੁੱਛਦੀ ਹ, ਬਣਾਣੇ ਸੀਗੇ। ਤੇ ਇਹ ਬਣਾਵਾਂਗੀ।
ਤੁਸੀਂ ਟਰਾਈ ਕੱਲ੍ਹ ਭਾਵੇਂ ਭਿਗੋ ਦੇਣਾ ਦਾਲ ਵਗੈਰਾ। ਤੇ ਪਰਸੋਂ ਤੁਸੀਂ ਬਣਾਣਾ, ਮੈਂ ਤੁਹਾਨੂੰ ਦੱਸ ਦਵਾਗੀ।
ਹਾਂਜੀ ਹਾਂਜੀ ਇਹੀ ਹੈ ਨਾ ਹਾਂ ਉਹ ਪੁੱਛਣਾ ਸੀ ਤੁਹਾਡੇ ਕੋਲੋਂ।
ਹਾਂਜੀ ਹਾਂਜੀ ਦੇਖ ਲਾਂਗੇ ਠੀਕ ਹੈ।
ਚਲੋ ਠੀਕ ਹੈ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਹਾਂਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ। ਓਕੇ।